ਹਾਂਜੀ, ਸਤਿ ਸੀ ਕਾਲ ਭੈਣ ਜੀ। ਸਤਿ ਸੀ ਕਾਲ ਭੈਣ ਜੀ। ਕੀ ਹਾਲ-ਚਾਲ?
ਆਂ ਵਧੀਆ। ਤੁਸੀਂ ਸੁਣਾਓ।
ਬਸ ਯਾਦ ਕਰ ਰਹੀ ਸੀ ਮਨ ਇਚ, ਮੈਂ ਤੁਹਾਨੂੰ। ਬੜੇ ਦਿਨ ਹੋ ਗਏ ਸੀ ਤੁਹਾਡੇ ਨਾਲ ਗੱਲ ਕੀਤੇ, ਕਿਹਾ ਚਾਲੋ। ਭੈਣ ਜੀ ਨਾਲ ਗੱਲ ਕਰੀਏ। ਹਾਂ, ਹੋਰ ਸੁਣਾਓ ਤੁਸੀਂ ਅੱਜ ਕੱਲ ਸਵੇਰੇ ਐਕਸ ਐਕਸਰਸਾਈਜ਼ ਕਰਦੇ ਹੋ। ਘੁੰਮਣ ਜਾਂਦੇ ਹੋ। ਸੈਰ ਕਰਨ ਕਿ ਨਹੀ
ਹਾਨ ਨਹਾ ਹਾ ਨਹੀਂ ਨਹੀਂ ਨਹੀਂ- ਨਹੀਂ ਇਹ ਤਾਂ ਬਹੁਤ ਰੂਟੀਨ ਬਣਾ ਕੇ ਰੱਖਿਆ ਹੋਇਆ ਕਿ ਐਕਸਰਸਾਈਜ਼ ਤੇ ਯੋਗਾ ਕਰਨ ਲਈ ਸਵੇਰੇ ਜਾਣਾ ਹੀ ਜਾਣਾ ਐ।
ਅੱਛਾ ਹਾਂ, ਨਹੀਂ ਔ ਤਾਂ ਬਹੁਤ ਅੱਛਾ। ਮੈਂ ਵਿੱਚ ਜਾ ਨਹੀ ਪਾ ਰਹੀ ਸੀ ਤੇ ਮੈਂ ਮੈਂ ਤੁਹਾਨੂੰ ਗੱਲ ਕਰਾਂ। ਜਾਂਦੇ ਹੋ ਤੇ ਮੈਨੂੰ ਵੀ ਦੱਸੋ ਕੁਛ ਇੱਕ ਦੋ ਐਕਸਰਸਾਈਜ਼। ਮੇਰੇ ਗੋਡੇ ਬੜੇ ਪੀੜ ਹੁੰਦੇ ਨੇ ਲੱਤਾਂ ਦਰਦ ਹੁੰਦੀਆਂ ਨੇ।
ਅੱਛਾ ਜੀ, ਹੁਣ ਅੱਜ ਕੱਲ ਵੈਸੇ ਤਾਂ ਬੱਚੇ ਦੀ ਛੁੱਟੀਆਂ ਚੱਲ ਰਹੀਆਂ ਨੇ ਸਵੇਰੇ ਤੁਹਾਨੂੰ ਪਤਾ ਗਰਮੀ ਬੜੀ ਹੈਗੀ ਐ। ਤਾਂ ਸਵੇਰੇ ਸਵੇਰੇ ਆਪਣਾ ਪੰਜ ਵਜੇ ਅਸੀਂ ਨਿਕਲ ਜਾਈਦਾ। ਬੱਚਿਆਂ ਨੂੰ ਨਾਲ ਹੀ ਲੈ ਜਾੲ ਚਲੋ ਬੱਚੇ ਵੀ ਥੋੜ੍ਹੀ ਦੇਰ ਘੁੰਮ ਕੇ ਆਣ।
ਹੁੰ, ਸਵੇਰੇ ਉਠ ਜਾਂਦੇ ਨੇ ਬੱਚੇ ਤੁਹਾਡੇ?
ਬੱਚੇ ਜਾਂਦੇ ਆ ਹਾਂਜੀ ਬੱਚੇ ਆਪਣਾ ਫੁੱਟਬਾਲ ਵਗੈਰਾ ਲੈ ਜਾਂਦੇ ਨੇ ਆਪਣਾ ਓਪਣਾ ਰੈਕਟ ਵੈਕਟ ਲੈ ਜਾਂਦੇ ਆ। ਬੱਚੇ ਦੋ ਘੰਟੇ ਖੇਲ ਏ ਆਦੇ ਐ। ਨਾਲੇ ਬੱਚਿਆਂ ਨਾਲ ਟਾਈਮ ਸਪ ਪਿੰਡ ਹੋ ਜਾਂਦਾ ਏ। ਨਾਲ ਆਪਣਾ ਐਥੇ ਜੋ ਦੋ ਜਣੇ ਮਿਲਦੇ ਏ। ਸਹੇਲੀਆਂ ਦੇ ਨਾਲ ਆਪਣਾ ਥੋੜੀ ਗੱਪ ਛਪ ਏ ਜਾਂਦੀ ਏ, ਥੋੜੀ ਐਕਸਰਸਾਈਜ਼ ਕਰ ਲਈ ਦੀ ਔਨਾ ਦੇ ਨਾਲ।
ਹਾਂ ਬਹੁਤ ਅੱਛਾ ਹੈ ਜੀ ਅੱਛੀ ਗੱਲ ਹੈ ਜਾਇਆ ਕਰੋ ਤੇ ਬਹੁਤ ਜ਼ਰੂਰੀ ਹੈ। ਵੇਰੇ ਥੋੜਾ ਜਿਹਾ ਮੈਂ ਵੀ ਜਾਨੀ ਹਾਂ ਭਾਰਤ ਤੇ ਫਿਰ ਟੂਰਨ ਨੀ ਹੁੰਦਾ ਬੈ ਜਾਨੇ ਹਾਂ। ਫੇਰ ਥੋੜ੍ਹਾ-ਥੋੜ੍ਹਾ ਟੁਰਦੇ ਆ।
ਹਾਂਜੀ ਨਹੀਂ ਬਹੁਤ ਜ਼ਰੂਰੀ ਹੈ ਤੁਰ ਬਿਲਕੁਲ ਖਾਣਾ ਜਿੱਦਾਂ ਜਰੂਰੀ ਹੈ ਓਦਾਂ ਹੀ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ।
ਹਾਂਜੀ
ਹਾਂਜੀ ਕਿਉਂਕਿ ਮੈਂ ਤਾਂ ਹਣ ਪਿੱਛੇ ਜੇ ਬਹੁਤ ਤਬੀਅਤ ਖਰਾਬ ਰਹੀ ਸੀ ਤ ਮੇਰੀ। ਤਾਂ ਡਾਕਟਰ ਦੇ ਕੋਲ ਗਈ ਸੀ ਤੇ ਡਾ ਟਰ ਨੇ ਕਿਆ ਕਿ ਦਵਾਈ ਦੇ ਨਾਲ-ਨਾਲ ਘੁੰਮਣਾ ਜ਼ਰੂਰੀ ਬੌਤ, ਸਵੇਰੇ-ਸਵੇਰੇ ਬੀਪੀ ਬੌਤ ਹਾਈ ਹੋ ਜਾਂਦਾ। ਤੇ ਓਨਾ ਨੇ ਕਿਆ ਕਿ ਨੰਗੇ ਪੈਰ ਹਾਂਜੀ, ਤਾਂ ਨੰਗੇ ਪੈਰ ਜਰਾ ਕ ਘੁੰਮੋ ਘਾਸ ਦੇ ਉੱਪਰ।
ਹੂੰ
ਤਾਂ ਬਸ ਔ ਸਵੇਰੇ ਸਵੇਰੇ ਜਾਈਦੈ ਪਾਰਕ ਦੇ ਵਿੱਚ। ਤਾਂ ਆਪਣਾ ਨੰਗੇੇ ਘਰ ਦੋ ਚਾਰ ਚੱਕਰ ਲਗਾ ਲੀਦੇ ਜਿੰਨੇ ਕ ਲੱਗਦੇ ਐ।
ਹਾਂਜੀ, ਚਲੋ ਬੌਤ ਆ ਅਛੀ ਗੱਲ ਐ ਸਵੇਰੇ ਸਵੇਰੇ ਜਾਂਦੇ ਔ, ਫੇਰ ਐਕਸਰਸਾਈਜ਼ ਕੇੜੀ-ਕੇੜੀ ਹੈ ਐਕਸਰਸਾਈਜ਼ ਕਰਦੇ ਔ।
ਐਕਸਰਸਾਈਜ਼ ਦੇਖੋ ਔਥੇ ਨਾ ਯੋਗਾ ਕਰਾਣ ਵਾਲੇ ਆਏ ਹੋੰਦੇ ਐ ਤਾਂ ਔਨਾਂ ਨੂੰ ਦੇਖ ਦੇਖ ਕੇ ਕਰ ਲਈ ਦੀ ਐ, ਥੋੜ੍ਹਾ ਸੂਰਿਆ ਨਮਸਕਾਰ ਕਰ ਲਿੱਤਾ, ਥੋੜਾ ਅਪਣਾ ਬਸ ਦੋ ਚਾਰ ਐਕਸਰਸਾਈਜ਼ ਓਹੀ ਕਰਾ ਦਿੰਦੇ ਐ ਬੈਠ ਕੇ ਕਰ ਲਈ ਦੀ ਔਨਾਂ ਦੇ ਨਾਲ ਈ।
ਅੱਛਾ।
ਹਾਂਜੀ। ਐਕਚੁਲੀ ਨਾ ਮੇਰਾ ਬੇਟਾ ਬੌਤ ਹੈਲਦੀ ਹੋ ਗਿਆ ਸੀਗਾ ਬੈਠ ਅਨਾ ਤੁਹਾਨੂੰ ਪਤਾ ਈ ਏ ਬੱਚੇ ਮੋਬਾਇਲ ਦੇਖਦਾ ਰੈੰਦੇ ਬੱਚੇ ਬਾਰ ਜਾ ਕ
ਬੈਠੇ ਰੈੰਦੇ ਨੇ ਜਾਂਦੇ ਨੀ ਨੇ ਘਰੋਂ ਕਿੱਧਰੇ। ਬਸ ਔਨਾਂ ਨੂੰ ਔਥੇ ਈ ਲੈਪਟੋਪ-ਲੈਪਟੋਪ ਲੈ ਲੋ, ਟੀਵੀ ਲੈ ਲੋ। ਔ ਬਸ ਔਨੂੰ ਐਈ ਚਾਈਦੈ ਔਥੇ ਬੈਠੇ-ਬੈਠੇ ਹੁਕਮ ਕਰਨਗੇ ਜੀ ਪਾਣੀ ਦੇ ਜਾਓ, ਦੁੱਧ ਦੇਔ, ਰੋਟੀ ਦੇ ਦੋ, ਨਾਸ਼ਤਾ ਐਥੇ ਦੇ ਦੋ, ਬਾ ਐਈ ਇਨਾਂ ਦੇ ਆਡਰ ਸੁਣੀ ਜਾਓ ਮੈਂ ਕਿਆ ਤੁਵਾਡੇ ਪਿਓ ਨੇ ਸਾਨੂੰ ਪਾ ਨੌਕਰ ਰੱਖ ਕੇ ਦਿਤ ਤਾ ਹੋਯੈ।
ਏ ਹਾਂਜ ਜੀ ਹਾਂਜੀ।
ਕਮ ਅਲੀ ਤੇ ਆਏਗੀ ਬਕ ਸਿਆਪਾ ਝਾੜੂ, ਪੋਚਾ, ਭਾਂਡੇ। ਕਰੇਗੀ।
ਹਾਂਜੀ, ਬਿਲਕੁਲ-ਬਿਲਕੁਲ, ਬਿਲਕੁਲ। ਆਪ ਈ ਕਰਣੈ ਬਿਲਕੁਲ।
ਦੇ ਐਨੂੰ, ਔਨੂੰ ਖਾ ਕੇ ਉੱਥੋਂ ਭਾਂਡੇ ਵੀ ਨ੍ਹੀਂ ਚੁੱਕਦੇ।
ਭਾਂਡੇ ਵੀ ਨੀ ਚੁੱਕਦੇ ਬਿਲਕੁਲ ਜੀ ਬਿਲਕੁਲ ਸਵੇਰ ਦੇ ਜੇ ਤੁਸੀਂ ਸਵੇਰ ਦਾ ਦੇ ਗਏ ਔ ਤਾਂ ਦੁਪੈਰ ਦੇ ਭਾਂਡੇ ਚੁੱਕ ਲੋ ਦੁਪੈਰ ਦੇ ਲੈ ਜੋ ਤ ਸ਼ ਸਾ਼ਮ ਦੇ ਚੂਕ ਲੋ, ਔਥ
ਹਾਂਜੀ, ਏਨਾ ਗੁੱਸਾ ਚੜ੍ਹਦਾ ਬੋਲਦੀ ਰੈਣੀ ਆ, ਬੇਟ ਤਾਂ ਮੈਂ ਹੁਣ ਨਾਸ਼ਤਾ ਨੀ ਦੇਣਾ ਆ ਕੇ ਲਵੋ ਰਸੋਈ ਵਿੱਚੋਂ। ਨਹੀਂ ਜੀ ਇੱਥੇ ਹੀ ਦੇ ਕੇ ਜਾਓ ਸਾਨੂੰ। ਮੈਂ ਕਿਹਾ ਭਾਈ ਸਾਨੂੰ ਵੀ ਦੇਖ ਲੋੋ ਹੋ ਹ ਸਾਨੂੰ ਹੁਣ ਦੇਖੇਗਾ ਤੁਹਾਡੇ ਵੀ ਸੇਵਾ ਕਰੀਏ ਤੁਹਾਡੇ ਪਿਓ ਮਾਂ ਪਿਓ ਦੀ ਵੀ ਸੇਵਾ ਕਰੀਏ। ਪਰ ਬੱਚੇ ਲੋਕ ਸੁਣਦੇ ਨਹੀਂ ਅੱਜ ਪਹਿਲੇ ਦੇ ਬੱਚੇ ਬੜੇ ਅੱਛੇ ਸੀ। ਕਹਿਣਾ ਮੰਨਦੇ ਸੀ ਮਾਪਿਆਂ ਦਾ ਅੱਜ ਕੱਲ ਦੇ ਤੇ ਔਡਰ ਕਰਦੇ ਨੇ ਜੀ।
ਬਿਲਕੁਲ-ਬਿਲਕੁਲ ਬੱਚੇ ਹੁਣ ਬੈਠਦੇ ਵੀ ਸਾਰੇ ਆਪਣੇ ਆਪਣੇ-ਆਪਣੇ ਸੈਪਰੇਟ-ਸੈਪਰੇਟ ਕਮਰਿਆਂ ਦੇ ਵਿੱਚ ਹੈ। ਆਵਾਜ਼ਾਂ ਮਾਰਨਗੇ ਕੋਈ ਕਿਤੋਂ ਆਵਾਜ਼ ਮਾਰੇਗਾ। ਦੇ ਜਾਓ ਕੋਈ ਕਿਤੋਂ ਆਵਾਜ਼ ਮਾਰੇਗਾ ਦੇ ਜਾਓ।
ਹਮ ਸਹੀ ਕਹਿੰਦੇ ਹੋ ਉਹ ਤੇ ਹੈ ਹੀ ਹੈ।
ਬੈਠੇ ਗਈ ਆਰਡਰ ਮਾਰ ਲਿਆ। ਖਾ ਲਿਆ, ਪੀ ਲਿਆ ਤਾਂ ਬਸ ਫੋਨ ਦੇਖ ਲਿਆ ਤਾਂ ਉਹ ਬਹੁਤ ਹੈਲਦੀ ਹੋ ਗਿਆ ਸੀਗਾ ਮੇਰਾ ਬੇਟਾ।
ਅੱਛਾ ਫੇਰ ਉਹ ਹੁਣ ਥੋੜਾ ਫ਼ਰਕ ਪਿਆ ਉਹਦਾ ਦੌੜ ਲਗਾਦਾ ਸਾਈਕਲ ਚਲਾਏ, ਦੌੜ ਲਗਾਏ ਹਾਂ।
ਨਾ ਸਾਈਕਲ ਘਰ ਵੀ ਰੱਖੀ ਹੋਈ ਹੈ ਜਿੱਦਾਂ ਐਕਸਰਸਾਈਜ਼ ਸਾਈਕਲ ਹੁੰਦੀ ਹੈ ਨਾ।
ਅੱਛਾ
ਹਾਂਜੀ ਤਾਂ ਅਸੀਂ ਉਹਨੂੰ ਘੰਟਾ ਸ ਕਰਵਾਈ ਦੀ ਹੈ ਕਿ ਬੈਠੋ ਸਾਈਕਲਿੰਗ ਕਰੋ।
ਨਹੀਂ ਉਸੇ ਚੱਲਣਾ ਵੈਸੇ ਦਿਓ ਨਾ ਬਾਹਰ ਜਾ ਕੇ ਘੁੰਮ ਹੋ
ਨਹੀਂ ਉਹ ਤਾਂ ਚ ਉਹ ਤਾਂ ਚਲਾਉਂਦਾ ਹੀ ਹੈ ਲੇਕਿਨ ਹਾਂ ਉਹ ਤਾਂ ਸ ਸਕਕਲਿੰਗ ਕਰਦੇ ਹੀ ਹੈ ਬੱਚੇ।
ਮੇਰੇ ਵੀ ਮੈਂ ਵੀ ਦੋ ਰੱਖਿਆ ਮੇਰਾ ਛੋਟਾ ਨਾ ਉਹ ਵੀ ਹੈਲਥੀ ਹੋ ਗਿਆ ਛੋਟਾ ਵਾਲਾ, ਵੱਡਾ ਤੇ ਠੀਕ ਹੈ ਛੋਟੇ ਦਾ ਥੋੜਾ ਕਦ ਵੀ ਛੋਟਾ ਨਾ ਬਾਰਾਂ, ਤੇਰਾਂ ਸਾਲ ਦਾ ਹੋ ਗਿਆ ਤੇਰਾਂ ਚੌਦਵਾਂ ਸਾਲ ਲੱਗ ਜਾਣਾ।
ਹਮ-ਹਮ, ਹਮ-ਹਮ ਬਸ ਤਾਂ ਬੱਸ ਐਕਸਰਸਾਈਜ਼ ਕਰਵਾਓ ਜਿਹੜਾ ਕਿ ਜਿਹੜਾ ਤਾੜ ਆਸਨ ਹੁੰਦਾ ਬੱਚਿਆਂ ਨੂੰ ਤਾੜ ਆਸਨ ਹੁੰਦਾ ਹੈ ਪੈਰ ਨਾ ਇਹ
ਹਾਂ ਉੱਚੀ ਕਰਕੇ ਡੀਆ ਉੱਚੀਆਂ ਕਰਕੇ ਹਨਾ ਪੰਜਿਆਂ ਭਾਰ ਖੜਾ ਹੋਣਾ।
ਪਾਰ ਖੜੇ ਹੋਣਾ ਉਹਦੇ ਉੱਪਰ ਦੀਵਾਰ ਦੇ ਨਾਲ ਸਾਰਾ ਲਗਾ ਕੇ ਹਾਂਜੀ ਹਾਂਜੀ-ਹਾਂਜੀ
ਉਹ ਵੀ ਕੀਤਾ ਹੈ ਮੈਂ ਤੇ ਇੱਕ ਕੁੰਡਾ ਲਗਾ ਕੇ ਬੰਨੀ ਹੋਈ ਰੱਸੀ। ਹੁਣ ਲਟਕੋ ਪਕੜ ਕੇ ਲਟਕੋ ਜਿੰਨਾ ਲਟਕੋਗੇ ਨਾ ਉਨ੍ਹਾ ਅੱਛਾ ਜਰਾ ਲਮ ਹੋਏਗਾ ਸਰੀਰ ਵੀ ਸਹੀ ਰਏ ਗਾ। ਹਲਕਾ ਹੋ ਜਾਏਗਾ ਔਰ ਲੰਬਾਈ ਵੀ ਵੱਧੇਗੀ।
ਹਾਂਜੀ-ਹਾਂਜੀ ਬਸ ਉਹੀਓ ਮੈਂ ਦੱਸ ਰੀ ਨਾ ਇਹਨੂੰ ਵੀ ਥੋੜਾ ਐਕਸਰਸਾਈਜ਼ ਕਰਵਾਇਆ ਤੇ ਇਹਦਾ ਵੇਟ ਤਾਂ ਸਿਕਸਟੀ ਏਟ ਦੇ ਆਸ-ਪਾਸ ਹੋ ਗਿਆ ਸੀ। ਤਾਂ ਹੁਣ ਉਹਦਾ ਬੇਟ ਅਹ ਹਾਂਜੀ-ਹਾਂਜੀ ਹੁਣ ਉਹਦਾ ਵੇਟ ਅਸੀਂ ਘਟਾ ਕੇ ਐਕਸਰਸਾਈਜ਼ ਕਰਵਾ-ਕਰਵਾ ਕੇ ਫਿਫਟੀ ਏਟ ਤੱਕ ਲੈਕੇ ਆਏ ਹਾਂ ਹੁਣ ਜਾਕੇ ਇਹਦਾ।
ਅੱਛਾ ਸਿਕਸਟੀ ਏਟ ਕਿੰਨਾ ਦੱਸ ਕਿਲੋ ਵੇਟ ਘੱਟ ਕੀ
ਵੇਟ ਕਟਾ ਜੀ ਹਾਂਜੀ-ਹਾਂਜੀ ਦੋ ਮਹੀਨੇ ਤਿੰਨ ਮਹੀਨੇ ਲਗਾਤਾਰ ਐਕਸਰਸਾਈ ਕਰਾਈਏ ਖੂਬ ਸਕੀਪਿੰਗ ਰੱਸੀ ਤਪਵਾਈ ਏ ਖੂਬ ਉਹਦੇ ਕੋਲੋਂ।
ਹਾਂ ਰੱਸੀ ਵੀ ਅੱਛੀ ਹੈ।
ਹਾਂਜੀ ਕਿਉਂਕਿ ਹੁਣ ਡਾਕਟਰ ਦੇ ਕੋਲ ਲੈ ਕੇ ਗਏ ਸੀਗੇ ਤਾਂ ਉਹ ਕਹਿਣ ਲੱਗਾ ਕਿ ਇਹ ਤਾਂ ਇਹ ਮੋਟਾਪੇ ਦੇ ਨਾਲ ਤਾਂ ਹੋਰ ਬਹੁਤ ਬਿਮਾਰੀਆਂ ਸਰੀਰ ਚ ਲੱਗ ਜਾਣਗੀਆਂ। ਕਿ ਅਜੇ ਤਾਂ ਏਜ ਕੁਛ ਵੀ ਨਹੀਂ ਹੈ ਬੱਚ ਚੇ ਦੀ।
ਬੱਚੇ ਛੋਟ ਨੇ ਫੇਿਰ ਵੀ ਬੱਚੇ ਨੀ ਸੁਣਦੇ ਨਾ ਹਾਂ ਇਹ ਇਸੇ ਕਰਕੇ ਤੇ ਹੋਏ ਨੇ ਬੈਠੇ ਰਹਿਣਾ ਤੁਰਨਾ ਨੀ ਹੁਕਮ ਚਲਾਉਣਾ ਬਹਿ ਕੇ ਬਸ ਤੁਰਨਗੇ ਤਾਂ ਹੀ ਹੋਏ ਤੁਰਨਾ ਫਿਰਨਾ ਤੇ ਹੈ ਹੀ ਨਹੀਂੀ ਇਨਾ ਦਾ
ਬਿਲਕੁਲ ਘਰ ਚ ਲੱਗੇ ਹੋਏ ਇਸ ਸਕੂਲਾਂ ਚ ਵੀ ਲੱਗੇ ਹੋਏ ਏਸੀ ਕੋਚਿੰਗ ਸੈਂਟਰ ਚ ਗਏ ਉੱਥੇ ਵੀ ਏਸੀ ਲੱਗੇ ਹੋਏ ਹੈ ਤਾਂ ਸਰੀਰ ਤੋਂ ਪਸੀਨਾ ਨਿਕਲਣਾ ਨਹੀਂ ਤ ਕਿ ਇੱਥੋਂ ਬੰਦੇ ਨੇ ਪਤਾ ਲਾਉਣਾ ਹੈ
ਨਹੀਂ ਇਹ ਤੇ ਹੈ ਹੀ ਹੈ ਪਰ ਬੱਚੇ ਸੁਣਦੇ ਨੀ ਨਾ ਭੈਣ ਜੀ ਕਿੱਥੇ ਸੁਣਦੇ ਨੇ ਟੀ ਵੀ ਚੱਲ ਰਿਹਾ ਹੋ ਜੀ ਆਪਣਾ ਹੀ ਚੈਨਲ ਲੱਗਣਾ ਉਹਨਾਂ ਦਾ ਤੁਸੀਂ ਕੁੱਛ ਨੀ ਦੇਖ ਸਕਦੇ ਅਸੀਂ ਕਹੀਏ ਜਰਾ ਸ਼ਬਦ ਗੁਰਬਾਣੀ ਸੁਣ ਲਈ ਨਹੀਂ ਲਗਾਉਣ ਦਿੰਦੇ ਦੂਜੇ ਕਮਰੇ ਮੇ ਚਲੇੇ ਜਾਓ ਓਥੇ ਜਾਓ ਓਥੇ ਜਾ ਕੇ ਲਗਾਓ ਤੁਸੀਂ ਅਗੇ ਤੇ ਇਨ੍ਹਾਂ ਸੀ ਅ ਟੀਵੀ ਨੀ ਟੀ ਵੀ ਉਹਨਾਂ ਵਾਸਤੇ ਹੀ ਐ ਜਦੋਂ ਦਾ ਏ ਕਰੋਨਾ ਸ਼ਰੋਨਾ ਹੋਇਆ ਨਾ ਇਹਨਾਂ ਦੇ ਏਸੀ ਏਸੀ ਚੱਕਰ ਈ ਚ ਸਭ ਖ਼ਰਾਬ ਹੋ ਗਏ
ਬਿਲਕੁੱਲ ਬਿਲਕੁੱਲ ਹੂੰ ਬਿਲਕੁੱਲ ਕਰੋਨਾ ਤੋਂ ਬਾਅਦ ਬੱਚਿਆਂ ਦੀ ਵੀ ਨਾ ਹੈਲਥ ਬਹੁਤ ਬੱਚਿਆਂ ਦੇ ਵੀ ਫਰਕ ਪਿਆ ਬੱਚੇ ਵੀ ਬਹੁਤ ਜਲਦੀ ਬਿਮਾਰ ਹੋ ਜਾਂਦੇ ਐ
ਓ ਤੇ ਹੈ ਈ ਆ ਓ ਕਿਹੜੀ ਵੈਕਸੀਨ ਲਗਾਈਆਂ ਨੇ ਓ ਕਹਿੰਦੇ ਨੁਕਸਾਨਦਾਇਕ ਹੈ ਅਸੀਂ ਇਹ ਅਸੀਂ ਦੋ ਹੀ ਲਗਾਈਆਂ ਸੀ ਤੀਸਰੀ ਵੀ ਕੋਈ ਚੱਲ ਗਈ ਅਸੀਂ ਕਦੇ ਤੀਸਰੀ ਬੀ ਲਗਾਓ ਚੌਥੀ ਬੀ ਲਗਵਾਓ ਅਸੀਂ ਤਾਂ ਕੋਈ ਨੀ ਲਗਵਾਈਆਂ ਕ ਦੋ ਦੋ ਲਗਾਈਆਂ ਨੇ
ਹਾਂਜੀ। ਘਰੇ ਆਪਣਾ ਕਰਦੇ ਰਹੇ ਆ ਪਰੇਜ਼ ਜੋ ਕਰਨਾ ਸੀਗਾ
ਹਾਂ ਨਹੀਂ ਫਿਰ ਬਾਅਦ ਦੋ ਲਗਵਾਏ ਨੀ ਸੀ ਟੀਕੇ ਤੁਸੀਂ
ਤੀਸਰਾ ਚੌਥਾ ਤੁਸੀਂ ਦੱਸ ਰਹੇ ਹੋ ਅਸੀਂ ਵੀ ਨੀ ਲਗਵਾਏ
ਨਾ ਨਾ ਅਸੀਂ ਨੀ ਲਵਾਏ ਮੈਂ ਵੀ ਮਤਲਬ ਕਹਿੰਦੇ ਸੀ ਸਾਰੇ ਬਾਈ ਲਗਵਾ ਲੋ ਜੋ ਹੋਏਗਾ ਦੇਖੀ ਜਾਏਗੀ ਜੋ ਲਿਖੀ ਐ ਨਾ ਉਤਨਾ ਹੀ ਅਸੀਂ ਭੁਗਤ ਕੇ ਜਾਣਾ ਉਹਨਾਂ ਦੇ ਅਸੀਂ ਨਾਲ ਅੱਸੀਂ ਨੀ ਬਚ ਰਹੇ ਨਾ ਅਸੀਂ ਕਰ ਰਹੇ ਆ ਉਹਨਾਂ
ਬਿਲਕੁੱਲ ਬਿਲਕੁੱਲ ਇਹ ਤਾਂ ਹੈ ਈ ਐ ਹਾਂਜੀ-ਹਾਂਜੀ ਚਲੋ ਫੇਰ ਤੁਸੀਂ ਤਿਆਰ ਰਹੋ ਦੇਖਣੇ ਆ ਤੁਹਾਨੂੰ ਵੀਲੈ ਕੇ ਚੱਲਾਂਗੇ ਐਕਸਸਾਈਜ਼ ਕਰਵਾਨ ਲਈ ਪਾਰਕ ਦੇ ਵਿੱਚ
ਹੈਂ ਠੀਕ ਹੈ ਤੁਸੀਂ ਕਿਸ ਟਾਈਮ ਜਾਓਗੇ ਹਾਂ ਸ਼ਾਮੀ ਨੀ ਜਾਂਦੀ ਸਵੇਰੇ ਤੇ ਕਦੀ ਕਦੀ ਚੱਲ ਜਾਂਦੀ ਆ ਪਰ ਮੇਰੀ ਵੀ ਹੁਣ ਸੋਚਦੀ ਆ ਕਿ ਰੋਟੀਨ ਬਣ ਜਾੈ ਜਦ ਤਾਂ ਬੱਚਿਆਂ ਛੁੱਟੀਆਂ ਨੇ ਨਹੀਂ ਤਾਂ ਫੇਿਰ ਬੱਚਿਆਂ ਦੇ ਸਵੇਰੇ ਛੇ ਵਜੇ ਉੱਠੋ ਲੰਚ ਤਿਆਰ ਕਰੋ ਬੱਚਿਆਂ ਨੂੰ ਤਿਆਰ ਕਰੋ ਸਕੂਲ ਭੇਜੋ
ਚਲੋ ਇਹ ਸਭ ਚੀਜ਼ਾਂ ਵੀ ਜ਼ਰੂਰੀ ਹੈ ਤਾਂ ਆਪਣੇ ਲਈ ਵੀ ਟਾਈਮ ਨਹੀਂ ਨਹੀਂ ਆਪਣੇ ਲਈ ਟਾਈਮ ਜ਼ਰੂਰ ਬਹੁਤ ਜ਼ਰੂਰ ਹੈ ਕੱਢਣਾ ਚਾਹੇ ਅੱਧਾ ਘੰਟਾ ਇੱਕ ਘੁੰਮਣ ਕੇ ਆਓ ਐਕਸਰਸਾਈਜ਼ ਕਰੋ ਲੇਕਿਨ ਕਰੋ ਜ਼ਰੂਰ
ਕੀ ਕਰੀਏ ਭੈਣ ਜੀ ਬੜਾ ਔਖਾ ਵੇ ਪਹਿਲੇ ਤਾਂ ਕਹਿੰਦੇ ਸੀ ਚਲੋ ਘਰ ਅਸੀਂ ਕਰ ਲੈਦੇ ਨਹੀਂ ਹੁੰਦਾ ਸਾਡੇ ਕੋਲੋਂ ਫੇਿਰ ਵੀ ਕੋਸ਼ਿਸ਼ ਕਰਦੇ
ਬਿਲਕੁਲ ਬਿਲਕੁਲ ਬ ਬਸ ਬਸ ਕੋਸ਼ਿਸ਼ ਜ਼ਰੂਰ ਕਰਨੀ ਹੈ ਜ਼ਰੂਰ ਕਰੋ ਐਕਸਰਸਾਈਜ਼ ਹੇ ਗੋਡੇ ਦੁਖਦੇ ਬਹੁਤ ਜਲਦੀ ਆਰਾਮ ਆਏਗਾ ਤੁਹਾਨੂੰ ਉਹਦੇ ਵਿੱਚ
ਚਲੋ ਠੀਕ ਹੈ ਜੀ ਤੁਹਾਡਾ ਸੁਝਾਵ ਚੰਗਾ ਲੱਗਿਆ ਮੈਨੂੰ ਹੁਣ ਅੋ ਤੋਂ ਮੈਂ ਵੀ ਧਿਆਨ ਰੱਖਾਂਗੀ
ਹਾਂਜੀ ਹਾਂਜੀ ਚਲੋ ਅੱਛਾ ਜੀ ਸਤਿ ਸ੍ਰੀ ਅਕਾਲ